ਓ
ਸੀ ਕਾਲ ਜੀ।
ਹਾਂਜੀ, ਸਸੀ ਕਾਲ ਜੀ, ਹੋਰ ਠੀਕ ਓ? ਹੋਰ ਠੀਕੋ?
ਬੱਚੇ ਠੀਕ ਹੈ ਹੈਲੋ ਹੈਲੋ
ਤੇ
ਹਾਂਜੀ ਬੱਚੇ ਠੀਕ ਹੈ ਹੈਲੋ ਹੈਲੋ ਹੈਲੋ ਹੈਲੋ ਹੈਲੋ ਹਾਂਜੀ ਬੱਚੇ ਠੀਕ ਹੈ ਸਭ ਠੀਕ ਹੈ
ਹੈਲੋ ਜੀ
ਹਾਂਜੀ ਹੋਰ ਸਭ ਵਧੀਆ
ਹਾਂਜੀ ਸਭ ਵਧੀਆ ਜੀ ਵਧੀਆ ਤੁਸੀਂ ਤੁਸੀਂ ਸੁਣਾਓ ਬ ਚੜਦੀ ਕਲਾ ਜੀ ਚੜ੍ਹਦੀ ਕਲਾ ਬਾਜੀ ਬੈਠੇ ਸੀ ਗਰਮੀ ਬਹੁਤ ਹੈ ਗਰਮੀ ਨਜ਼ਾਰੇ ਲੈ ਰਹੇ ਆ ਲਾਈਟ ਗਈ ਪਈ ਹੈ
ਹਾਂਜੀ ਹਾਂਜੀ ਉਹੀ ਹੈ ਨਾ ਅੱਜ ਕੱਲ੍ਹ ਤਾਂ ਮੈਂ ਕੈਦੀ ਹਾਂ ਚੀਜ਼ਾਂ ਆ ਗਈਆਂ ਨੇ ਸਿੱਖਣ ਲਈ ਨਵੀਆਂ ਨਵੀਆਂ ਮੋਬਾਇਲ ਚ ਹੀ ਦੇਖਲੋ ਕਿੰਨਾ ਕੁਛ ਹੈ ਨਵਾਂ ਆਈ
ਹਾਂਜੀ ਹਾਂਜੀ ਬਿਲਕੁਲ ਸਹੀ ਜੀ ਬਿਲਕੁਲ ਸਹੀ ਸਹੀ ਗੱਲ ਹੈ ਅੱਜ ਕੱਲ ਤਾਂ ਬਾਰ ਜਾਣ ਦੀ ਲੋੜ ਹੀ ਨੀ ਜੀ ਘਰ ਬੈਠੇ ਸਿੱਖੀ ਜੋ
ਸਾਈਂਸ ਨੇ ਕੀਨੀ ਤਰੱਕੀ ਕਰ ਲੀ ਏ
ਹਾਂਜੀ-ਹਾਂਜੀ।
ਘਰ ਬੈਠੇ ਆਪਾਂ ਕੁਛ ਵੀ ਮੰਗ ਲੀਏ ਘਰ ਬੈਠੇ ਆਪਾਂ ਮੰਗਾ ਲਏ ਘਰ ਬੈਠੇ ਆਪਾਂ ਕੱਪੜੇ-ਕੁੱਪੜੇ ਕੁਛ ਮੰਗ ਲੀ ਏ।
ਹਾਂਜੀ ਹਾਂਜੀ।
ਹੂੰ ਬਹੁਤ ਕੁਛ ਹੋ ਗੇਆ।
ਬੋਤ ਕੁਛ ਐ ਜੀ ਬਹੁਤ ਕੁਛ ਹੁਣ ਅੱਜ-ਕੱਲ ਜ ਜੀਨਾਂ ਨੂੰ ਪੈਲੇ ਸਲਾਈ-ਸਲੂਈ ਆਦੀ ਐ ਹੁਣ ਨਵੀਆਂ-ਨਵੀਆਂ ਚੀਜ਼ਾਂ ਆ ਗੀਐ ਏ ਨਾ ਫੇਰ ਬੰਦਾ ਹੁਣ ਨਵੀਆਂ-ਨਵੀਆਂ ਚੀਜ਼ਾਂ ਆਪਣਾ ਓਦੇ ਤੋਂ ਈ ਸਿੱਖ ਸਕਦੇ ਆਂ ਮੋਬਾਇਲ ਤੋਂ ਅੱਜ-ਕੱਲ ਕਰਕੇ, ਹੋਰ ਕੀ ਮੋਬਾਇਲ ਤੋਂ ਵੀ ਸਿੱਖ ਸਕਦੇ ਆਂ ਹੋਰ ਵੀ ਅੱਜ-ਕੱਲ ਤਾਂ ਵੈਸੇ ਵੀ ਵੜੀਆਂ ਚੀਜ਼ਾਂ ਮਲਵ ਇੰਡਸਟਰੀਜ਼ ਬੜੀਆਂ ਖੁੱਲ ਗਈਆਂ ਜਾਂ ਸ ਖਾਣ ਵੇਲੇਲ ਪਲੇਟਫੋਮ ਵੀ ਬੜੇ ਆ ਗੇ ਆ
ਅੱਜ-ਕੱਲ ਦੇਖੋ ਜਿਵੇਂ ਕੋਈ ਨਵੀਂ-ਨਵੀਂ ਚੀਜ਼ ਸਿੱਖਦਾ ਕੁਝ ਸੇਖਦਾ ਓ ਆਪਣੀ ਵੀਡੀਓ ਪਾ ਦੇਂਦਾ ਤਾਂ ਕੀ ਦੂਜਾ ਬੰਦਾ ਵੀ ਸਿੱਖ ਲੈਂਦਾ ਆਰਾਮ ਨਾਲ ਆਸਾਨੀ ਨਾਲ ਦੂਜਾ ਵੀ ਸ ਲੈਦਾ ਏ ਓ ਏ ਨਾ ਜਿਵੇਂ ਆਪਣੀ ਵੀਡੀਓ ਬਨਾ ਦੇ ਨੇ ਕਰ ਦੇਂਦੇ ਨੇ ਹਰ ਕੇਸੇ ਨੂੰ ਸੌਖਾ ਹੋ ਜਾਂਦਾ ਐ। ਓਏ ਕੁਛ ਬਣਾਣਾ ਐ ਤਾਂ ਸੇਖਲੋ ਮੁਬੈਲ ਤੋਂ ਚਲੋ ਜੀ ਖੋਲੇਆ ਯੂਟੀਊਬ ਖੋਲੇਆ ਅਪਣੀ ਐਪ ਖੋਲਲੀ ਓਥੋਂ ਸਿੱਖ ਲੇਆ ਕੁਛ ਖਾਣ ਲਈ ਸੀਖਣੈ ਕੁੱਛ ਬਣਾਣ ਲਈ ਸਿੱਖਣੈ ਜੋ ਮਰਜੀ ਤੁਸੀਂ ਅੱਜ-ਕੱਲ ਘਰ ਬਣਾ ਦੇਓ ਕੋਈ ਵੇਸਟ ਚੀਜ਼ ਦਾ ਕੁਛ ਬਣਾਣਾ ਤਾਂ ਤੁਸੀਂ ਪਾਲੋ ਤਾਂ ਬਣਾ ਸਕਦੇ ਓ ਆ ਕੱਲ ਏਨਾ ਕੁੱਛ ਸੀਖਣ ਨੂੰ ਮਿਲਦੈ ਨਾ ਕੀ ਤੁਸੀਂ ਘਰ ਬੈਠੇ ਜੀਵੇਂ ਮਰਜੀ ਅਪਣਾ ਕੰਮ ਵੀ ਸ਼ੁਰੂ ਕਰ ਸਕਦੇ ਓ ਤੇ ਅਪਣਾ ਸਿੱਖ ਵੀ ਸਕਦੇ ਓ।
ਹਾਂਜੀ ਏ ਤਾਂ ਗੱਲ ਤੁਆਡੀ ਬੇਲਕੁਲ ਸਈ ਐ ਜੀ ਬੇਲਕੁਲ
ਜਾਂ ਆਪਣੇ ਲਈ ਕੁਛ ਬਨਾਣਾ ਬੰਦਾ ਕੈਂਦਾ ਚਲੋ ਜੀ ਜੀਨੂੰ ਥੋੜੀ-ਬਹੁਤੀ ਸਲਾਈ ਕਢਾਈ ਆਦੀ ਏ ਓਦੇ ਲਈ ਤਾਂ ਸੋਖਾ ਏ ਜੀਵੇ ਓਨੂੰ ਜਾਦਾ ਨੀ ਆਦਾ ਓ ਦੇਖ- ਦੇਖ ਕੇ ਤਾਂ ਬਣਾ ਈ ਸਕਦਾ ਸਿੱਖ-ਸਿੱਖ ਕੇ।
ਨਈ ਜੀ ਕਈ ਤਾਂ ਐਪਸ ਵਾਲੇ ਐਨੇ ਅੱਛੇ ਆ ਜੀ ਓ ਤਾਂ ਸ਼ੁਰੂ ਤੋਂ ਹੀ ਮਤਲਵ ਤੁਆਨੂੰ ਫਸਟ ਡੇ ਤੋਂ ਅੱਥ ਤੱਕ ਕੇ ਜੀਵੇਂ ਕਿਸੇ ਨੂੰ ਸੂਈ ਧਾਗਾ ਵੀ ਨੀ ਪਾਣਾ ਆਦਾ ਓਨੂੰਂ ਓਥੋਂ ਵੀ ਸਿਖਾ ਦਿੰਦੇ ਆ
ਹਾਂਜੀ ਨਿੱਕੀ-ਨਿੱਕੀ ਚੀਜ਼ ਸੀਖਾਂ ਦੇ ਨੇ ਓਏ ਨਾ ਬੜਾ ਸੁੱਖ ਹੋ ਗੇਆ ਏ ਓ ਕੀ ਚਲੋ ਘਰ ਬੈਠੇ ਜਿਵੇਂ ਆਪਾਂ ਕੋਈ ਬੱਚੇ ਨੂੰ ਪੜ੍ਹਾ ਰਏ ਆ ਆਪਾਂ ਨੂੰ ਸਮਝ ਨੀ ਆ ਰੇਆ ਆਪਾਂ ਨੂੰ ਕੋਈ ਵਰਡ ਨੀ ਸਮਝ ਆ ਰੇਆ ਜਾਂ ਕੋਈ ਟੋਪੀਕ ਈ ਨੀ ਸਮਝ ਆ ਰੇਆ ਆਪਾਂ ਈਕ ਮਿੰਟ ਚ ਅੱਜ-ਕੱਲ ਆਪ ਕੱਢ ਲੈਂਦੇ ਨੇ ਬੱਚੇ, ਆਪ ਐਜ ਕਰਲੋ ਊਜ ਕਰਲੋ ਏਨਾ ਸੁੱਖ ਏ ਚੀਜ਼ਾਂ ਦਾ ਚਲੋ, ਕਈ ਵਾਰ ਬੱਚਾ ਟਵੀਸ਼ਨ ਨੀ ਕ ਦਾ ਘਰ ਬੈਠੇ ਈ ਓ ਸਿਖਾ ਸਕਦੈ, ਕੋਈ ਮੈਥ ਦਾ ਸਮ ਕਰਨਾ ਇੰਗਲਿਸ਼ ਦਾ ਕੁਛ ਕਰਨੀ ਆ ਸਾਈਸ ਦਾ ਵੀਚ ਸਾਰਾ ਕੁੱਛ ਨਿਕਲ ਜਾਂਦਾ ਐ। ਆਂ ਓਈ ਨਾ, ਕੇਕ ਆਪਾਂ ਲੈ ਕੇ ਜਾਈਏ ਸਈ ਤਰਾ ਸੀਖ ਗਏ ਵੀਡੀਓ ਦੇ ਫਾਲਤੂ ਦੇ ਕੰਮ ਕਰਨੀ ਆ ਫੇਰ
ਨਾ-ਨਾ। ਹੁਣ ਅੱਜ-ਕੱਲ੍ਹ ਮਤਲਬ ਏਨਾ ਹੁਨਰ ਹੋਇਆ ਕਿ ਓ ਮਤ ਦੇਖਦੇ ਕੇ ਏਸ ਲਾਈਕ ਆਈ ਮੈਂ ਕੈਨੀ ਹੋਰ ਵੰਨ ਸਵੰਨੀਆਂ ਚੀਜ਼ਾਂ ਬਣਾਣੀਆਂ ਸਿੱਖ ਲੈਂਨੇ ਆ, ਮਤਲਬ ਸਾਫ਼ ਐ ਵਧੀਆ ਪਰਫੈਕਟ, ਚੀਰਾ ਬਣਾ ਤਾਂ
ਮੈਂ ਵੀ, ਮੈਨੂੰ ਕਿਹੜਾ ਕੋਈ ਕੁਛ ਆਂ ਆਉਂਦਾ ਸੀ, ਜਾਂ ਕੋਈ ਦਾਲ ਸਬਜ਼ੀ ਇੰਨੀ ਆਉਂਦੀ ਸੀ, ਕਦੀ ਕਿ ਕੀਤਾ ਹੀ ਨੀ ਕੁਆਰਿਆ ਤੁਹਾਨੂੰ ਪਤਾ ਹੀ ਹੈ ਬੰਦਾ ਜੋ ਕਰਦਾ, ਆਪਣੇ ਘਰ ਆਇਆ ਰੋਟੀ ਪਾਣੀ ਖਾਦਾ ਘਰ ਆਇਆ, ਸਭ ਕੁਛ ਤਿਆਰ ਮਿਲਦਾ ਹੈ, ਹਾਂਜੀ ਉਹ ਹੁਣ ਇਹਵੇ ਕਿ, ਹੁਣ ਜਦੋਂ ਵਿਆਹ ਤਾਂ ਇੰਨਾ ਕੁਛ ਪਤਾ ਤਾਂ ਹੁੰਦਾ ਨੀ, ਫੇਰ ਹੌਲੀ ਹੌਲੀ ਮੈਂ ਦੇਖਦੇ- ਦੇਖਦੇ ਹੁਣ ਇੱਕਦਮ ਆਪਾਂ ਨਾ ਕੁਛ ਬਣਾ ਲਈਦਾ, ਕਿਸੇ ਦੀ ਕੋਈ ਟੈਨਸ਼ਨ ਹੀ ਨਹੀਂ।
ਹਾਂ ਬੰਦਾ ਪਤਾ ਕੀ ਹੈ, ਬੰਦੇ ਨੇ ਸਿੱਖਣ ਦੀ ਲਗਨ ਹੋਣੀ ਚਾਹੀਦੀ ਹੈ। ਸਿੱਖਣ ਦੀ ਤਾਂ ਸਾਰੀ ਉਮਰ ਪਈ, ਬੰਦਾ ਸਾਰੀ ਉਮਰ ਹੀ ਸਟੂਡ ਦੇਖਿਆ ਜਾਵੇ ਨਾ ਵਿਦਿਆਰਥੀ ਹੈ। ਇਹ ਨਹੀਂ ਕਿ ਪੜ੍ਹਾਈ ਦਾ ਹੀ, ਜਿਹੜੀ ਚੀਜ਼ ਸਿੱਖੋ ਵਿਦਿਆ ਵਿਦਿਆਰਥੀ ਬਣ ਗਈ ਸਿੱਖੀ ਜਾਂਦੀ ਹੈ ਦੇਖ
ਹਾਂ, ਆਪ ਨੌਕਰੀ ਕਰਦੇ ਹੋਏ ਸਿੱਖਦੇ ਹਾਂ। ਆਪਾਂ ਚਾਹੇ ਪੜ੍ਹਾ ਰਹੇ ਹਾਂ, ਚਾਹੇ ਜੋ ਮਰਜ਼ੀ ਕਰਦੇ, ਉਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਮਿਲਦਾ, ਕਿਉਂਕਿ ਆਪਣੇ ਟਾਈਮ ਤੇ
ਦੇਖਣ ਨੂੰ ਮਿਲਦੀ।
ਹਾਂਜੀ ਉਹੀ ਹੈ ਨਾ, ਹੁਣ ਮੇਰਾ ਬੇਟਾ ਹੈ ਉਹਨੂੰ ਖਾਣ ਪੀਣ ਦਾ
ਹਾਂਜੀ।
ਉਹਨੂੰ ਨਵੇਂ -ਨਵੇਂ ਤਰੀਕੇ ਦੀਆਂ ਚੀਜ਼ਾਂ ਬਣਾ ਕੇ ਖਾਣ ਦਾ ਬੜਾ ਸ਼ੌਂਕ, ਉਹ ਫੇਰ ਕੀ ਕਹੇਗਾ ਤਾਂ ਮੈਨੂੰ ਕਹਿੰਦਾ ਜਾ ਆਪ ਲੱਗੇਗਾ, ਬਸ ਉਹ ਇਹ ਕਦੀ ਆਪ ਬਣਾ ਦੇਗਾ, ਮੈਨੂੰ ਕਹਿ ਦੇਗੇਗਾ, ਦੇ ਮੈਂ ਬਣਾਊਗੀ ਥੌੜਾਂ ਬਹੁਤ
ਹਾਂਜੀ, ਗੱਲ। ਹਮ
ਉਹ ਇਹ ਨਾ ਵੀਡੀਓ ਪਾ ਦੇਗਾ, ਕਿਵੇਂ ਬਣਾਉ, ਐਵੇਂ ਬਣਾਉ ਹਾਂ। ਹੋਰ।
ਬੇਟੀ ਤੁਹਾਨੂੰ ਪਤਾ ਘਰ ਦੇ ਅੱਜ ਕੱਲ ਬੱਚੇ, ਘੱਟ ਪਸੰਦ ਕਰਦੇ ਆ ਮੈਨੂੰ ਵੀਡੀਓ ਉਦਾ ਮੈਨੂੰ ਕਹੇਗੀ, ਮੰਮੀ ਇਹ ਦੇਖੋ ਇਹ ਬਣਾ ਦੋ ਮੰਮੀ, ਇਹ ਬਣਾ ਦੋ ਫੇਰ ਮੈਂ ਵੀ ਜਿਹੜਾ ਮੈਂ ਕੋਸ਼ਿਸ਼ ਕਰ ਲੈਂਦਾ, ਕਈ ਵਾਰ ਪੈਲੀ ਵਾਰ 'ਚ ਵਧੀਆ ਬਣ ਜਾਂਦਾ, ਕ ਨਹੀਂ, ਤਾਂ ਦੋ ਤਿੰਨ ਵਾਰ ਬਣਾ ਦਿਆ
ਹਾਂ, ਉਹ ਇਹ ਨਾ, ਮੈਂ ਤਾਂ ਆਪ ਹੁਣ ਘਰ ਕੋਹੀ ਸੀਗੀ, ਕਹਿੰਦਾ ਮੈਂ ਸ ਖਾਣਾ ਕਹਿੰਦਾ ਸੈਂਡਵਿਚ ਖਾਣਾ ਸੈਂਡਵਿਚ, ਮੈਂ ਕਿਹਾ ਆਪੇ ਬਣਾ ਲੈ ਗਿਆ ਉਹ ਬਣਾ ਲਿਆ ਸੈਂਡਵਿਚ ਪਹਿਲੇ ਮੈਨੂੰ ਕਹਿੰਦਾ ਇਹ ਖਾ ਕੇ ਦੇਖੋ, ਪਹਿਲੇ ਮੈਨੂੰ ਦਿੱਤਾ ਹੈ ਉਹ ਬਹੁਤ ਸਵਾਦ ਬਣਿਆ। ਕਿਵੇਂ ਦਾ ਬਣਿਆ ਮੈਂ ਕਿਹਾ ਵਧੀਆ ਬਣਿਆ, ਗਾਰਲਿਕ ਸੈਂਡਵਿਚ ਉਹਨੇ ਬਣਾਇਆ, ਮੈਂ ਕਿਹਾ ਵਧੀਆ ਬਣਿਆ। ਮੈਂ ਇੱਕ ਪੀਸੀ, ਉਹ ਖਤਮ ਹੋ ਗਈ ਜਾ ਰਿਹਾ ਕਹਿੰਦਾ, ਮੇਰਾ ਤਾਂ ਹੋਰ ਦਿਲ ਕਰ ਰਿਹਾ ਖਾਣ ਨੂੰ ਚੱਲ ਨਾ, ਬ੍ਰੈਡ ਖਤਮ ਹੋਗੀ ਸੀ, ਮੈਂ ਕਿਹਾ ਨੀ ਬਣਾ ਲੀ। ਹਾਂ, ਫੇਰ ਰਾਤੀ ਮੈਂ ਉਹੀ ਮੈਨੂੰ ਕਹਿੰਦਾ
ਮੰਗਾਈ ਜਾਂਦੀ ਹੈ ਅੱਜਕੱਲ੍ਹ ਤੁਹਾਨੂੰ ਪਤਾ, ਇੰਨੀਆਂ ਐਪਸ ਹੈਗੀਐ ਮਿੰਟ 'ਚ ਔਨਲਾਈਨ ਮੰਗਵਾ ਲਉ।
ਹਾਂ ਏ ਕਹਿੰਦਾ, ਕਿ ਮੈਂਿਰ ਮੈਂ ਘੋਡੇ ਬਣਾ ਲੈ ਹਾਂ ਫੇਰ ਗਾਰਲਿਕ ਪਰੌਠੇ ਬਣਾਏ, ਫਿਰ ਓਈ ਖਾਲੇ।
ਅੱਛਾ, ਅੱਛਾ ਅੱਛਾ, ਅੱਜ -ਕੱਲ੍ਹ ਇਹ ਥੋੜ੍ਹਾ ਹੈ ਅੱਜ ਕੱਲ੍ਹ ਕੁੜੀਆਂ ਹੀ ਬਣਾ ਕੁੜੀਆਂ ਸਕਦੀਆਂ, ਮੁੰਡੇ ਨੀ ਬਣਾ ਸਕਦੇ ਸਾ ਪਾ ਲੈਂਦੇ ਐ ਅੱਜ-ਕਲ ਦੇ ਬੱਚੇ, ਹਾਂ।
ਐ ਹਾਂ।
ਹੋਰ।
ਹਾਂ, ਮੈਂ ਨਾ, ਬਸ ਵਧੀਆ-ਵਧੀਆ ਹਾਂ ਬਸ ਮੈ ਇਹੀ ਬੈਠੀ ਸੋਚਦੀ ਸੀ, ਮੈ ਕਿਹਾ ਅੱਜ- ਕੱਲ ਆਪਾਂ ਨੂੰ ਨਹੀ, ਠੀਕ ਹੈ ਸਾਡੇ ਵਡੇ
ਅੱਛਾ, ਉਹ ਲਾਈਟ ਜਾ ਰ ਤੇ ਗਰਮੀ ਜਿਵੇਂ-ਜਿਵੇਂ ਵੱਧ ਰਹੀ ਏ, ਓਵੇ-ਓਵੇ ਲਾਈਟ ਨਈ ਜਾ ਰਹੀ। ਤੇ ਕੁਛ ਕਹਿਣ ਲਈ
ਹੂੰ, ਹੂੰ, ਹੂੰ। ਬਸ ਵਧੀਆ-ਵਧੀਆ, ਬਸ ਉਹੀ ਮੈ ਅੱਗੇ ਸੋਚੀ ਸੀ ਮੈ ਕਿਹਾ ਅੱਜ-ਕੱਲ੍ਹ ਕੋਈ ਕੱਲਾ ਵੀ ਬੈ ਹੈਨਾ, ਉਹ ਵੀ ਬੋਰ ਨੀ ਹੁੰਦਾ।
ਸਹੀ ਗੱਲ ਐ।
ਅੱਜ-ਕੱਲ ਇੰਨਾ ਚੀਜ਼ਾਂ ਦਾ ਹੋ ਗਿਆ ਪਹਿਲੇ ਹਾਂ, ਹੂੰ। ਉਹ ਇਹ ਨਾ, ਬੰਦਾ ਬੈਠਾ ਬੋਰ ਵੇਹਲਾ ਬੈ ਐ ਵੀ ਤੇ ਜਾ ਰਿਹਾ ਰਸਤੇ ਵਿੱਚ, ਆਰਾਮ ਨਾਲ, ਉਹ ਦੇਖ ਕਰ ਲੈ। ਮੈਂ ਮੋਬਾਈਲ ਚਲਾਇਆ, ਚਲੋ ਜੀ ਵਾ, ਆਪੇ ਈ ਸੀਰੀਅਲ ਦੇਖ ਰਿਹਾ। ਕੋਈ ਉਹ ਵੀਡੀਓ ਦੇਖ ਰਿਹਾ, ਕੋਈ ਕੁਛ ਦੇਖ ਰਿਹਾ, ਬਸ ਉਹਦਾ ਟਾਈਮ ਪਾਸ ਹੋ ਜਾਂਦੈ। ਹਾਂ, ਕਿੰਨਾ-ਕਿੰਨਾ ਟਾਈਮ ਐਵੇਂ ਹੀ ਪਾਸ ਹੋ ਜਾਂਦੈ, ਹੂੰ।
ਅ ਅ,
ਆ ਹਾਂਜੀ, ਹੂੰ।
ਅ ਜੋ ਵੀ ਆ, ਹਾਂ, ਕਿਹੜਾ ਨਹੀ ਵੀ ਘੱਟ ਟਾਈਮ ਲੱਗਦਾ ਚਲੋ ਬੰਦਾ ਸਫ਼ਰ ਗੱਲ ਹੋਣ ਕਰਕੇ ਇਹ ਚੀਜ਼ਾਂ ਵਾਕਿਆਂ ਕਰਨ ਵਾਲੀਆਂ ਲੋੜ ਪੈਂਦੀ ਐ ਨਾ ਆਪਾਂ ਨੂੰ ਟੋਰਚ ਦੀ ਲੋ ਲੋੜ ਪੈਂਦੀ ਹੈ, ਚਲੋ ਜੀ, ਮੋਬਈਲ ਹੋਏ 'ਤੇ ਸੰਭਲੋ ਸਬ ਕੁਛ ਅਪਨੇ ਘਰ 'ਚ ਮੈ ਤਾਂ ਲੱਗਦੈ।
ਅੱਜ-ਕੱਲ ਕੈਲਕੂਲੇਟਰ ਦੀ ਲੋੜ ਨਹੀਂ, ਅੱਗੇ 'ਚ ਪਹਿਲੇ ਜਦੋ ਮੈਥ ਕਰਨਾ ਆਂਦਾ ਸੀ, ਕੈਲਕੂਲੇਟਰ ਦੀ ਕੈਲਕੂਲੇਟਰ ਲੈਣਾ ਅੱਜ-ਕੱਲ ਤਾਂ ਚਲੋ ਜੀ ਮੋਬਾਇਲ ਚ ਹੈ ਗਿਆ। ਮੈ ਚੀਜ਼ਾਂ ਦੀ ਵੈਲਊ ਈ ਕਰਾਤੀ, ਮਗਰ ਏ ਵੇ। ਹੁਣ ਦੇਖੋ ਪੈਸੇ ਨੀ ਕੋਈ ਚੱਕਦਾ ਜਲਦੀ, ਉਹ
ਹਾਂਜੀ-ਹਾਂਜੀ, ਸਹੀ ਗੱਲ ਐ, ਸਹੀ ਗੱਲ ਐ, ਸਹੀ ਗੱਲ ਐ।
ਕਿਸੇ ਕੋਲ ਨੈਟ ਹੋਵੇ, ਨੈਟ ਹੋਵੇ, ਕਿਸੇ ਦੀ ਕੋਈ ਪਰਵਾਹ ਨੀ, ਕੋਈ ਕੁਛ ਨੀ।
ਪਹਿਲੇ ਨਾ, ਹੋਰ ਕਿਸੇ ਦਾ ਮੋਬਾਈਲ ਨੈਟ ਬਸ, ਮੋਬਾਇਲ ਹੁੰਦੀ ਵੀ ਜਿਹਦੇ ਚ ਨੈਟ ਹੋਏਗਾ। ਹਾਂਜੀ-ਹਾਂਜੀ।
ਅਹ, ਓਏ ਅਪ ਤੁਸੀਂ ਜੋ ਮਰਜੀ ਕਰ ਲਓ। ਹੂੰ, ਐ ਬੜਾ ਅੱਜ-ਕੱਲ੍ਹ ਸਾਇਸ ਏ, ਅ ਇੰਨਾ ਇੰਨਾ ਵਿਗਿਆਨ ਅੱਗੇ ਵੱਧ ਗਿਆ, ਕੁਛ ਕਹਿਣ ਦੀ ਹੱਦ ਨਈ। ਇੱਕ ਮਿੰਟ ਚ ਆਪਾਂ ਬੈਠੇ ਇੱਥੇ ਬੈਠੇ ਆ। ਆਪਾਂ ਬਾਹਰ ਬੱਚਿਆਂ ਨਾਲ ਵੀਡੀਓ ਕੋਲ ਕਰੀਏ, ਸਭ ਉਹਨਾਂ ਦਾ ਖ਼ੈਰੀਅਤ ਪਤਾ ਲੱਗਦੀ ਰਹਿੰਦੀ ਕਿਵੇਂ- ਕਿਵੇਂ ਨਹੀ।
ਹਾਂਜੀ, ਇਹ ਤਾਂ ਗੱਲ ਸਹੀ ਐ। ਹੁਨ ਤੁਹਾਨੂੰ ਘਰ ਬੈਠਿਆ ਆਪਣੇ ਬੱਚਿਆਂ ਦੀ ਕੋਈ ਟੈਨਸ਼ਨ ਨਈ ਹੈ।
ਹਾਂਜੀ ਹੂੰ
ਹੂੰ, ਵੀਡੀਓ ਕਾੱਲ ਤੇ,
ਹਾਂ, ਵੀਡੀਓ ਕਾਲ ਤੇ ਆਪਾਂ ਸਾਰਾ ਦੇਖਦੇ ਰਹਿੰਨੇ ਆ ਬੱਚੇ ਕਿਥੇ ਜਾ ਰੇ ਅੱਜ-ਕੱਲ ਦੇਖੋ ਮੋਬਾਈਲ ਲਗਾ ਪਤਾ ਲੱਗ ਜਾਂਦਾ ਬੱਚਾ ਸੇਫ ਏ ਕੀ ਏ ਕਿੱਥੇ ਜਾ ਰਿਆ ਕਿੱਥੋਂ ਆ ਰਿਆ। ਰਾਤ-ਬਰਾਤੇ ਵੀ ਆਪ ਆਪਾਂ ਉਹਨਾਂ ਨੂੰ ਫੋਨ ਕਰ ਕਰਕੇ ਪੁੱਛਦੇ ਰਹਿੰਦੇ ਆ, ਕਿੱਥੇ ਹੋ ਕਿੱਥੇ ਹੋ ਆ ਗਏ ਨਈ ਆਏ ਐਵੇਂ ਸਾਰਾ ਚੱਲਦਾ ਹੈ।
ਹੂੰ ਵੈਸੇ ਵੀ ਆਪਾਂ ਕਿਧਰੇ ਜਾਣਾ-ਆਣਾ ਜਾਂ ਆ ਆਪਾਂ ਨੂੰ ਕੋਈ ਜਗ੍ਹਾ ਨਈ ਪਤਾ ਤੇ ਆਪਾਂ ਵੀ ਲੋਕੇਸ਼ਨ ਲਗਾ ਦੋ ਤੇ ਆਪੇ ਪਤਾ
ਹਾਂਜੀ-ਹਾਂਜੀ-ਹਾਂਜੀ। ਗੂਗਲ ਮੈਪ ਲਗਾ ਲੋ ਚਲੋ ਜੀ ਪਤਾ ਲੱਗ ਜਾਂਦਾ, ਹਾਂ-ਹਾਂ।
ਲੋਕੇਸ਼ਨ ਲਗਾ ਲੋ ਅਗਲੇ ਬੰਦੇ ਸੈਂਡ ਕਰਵਾ ਲੋ ਜਿੰਦੇ ਆਪਾਂ ਘਰ ਜਾਣਾ ਨੀ ਪਤਾ
ਹਾਂ, ਓਹਦੇ ਨਾਲ ਸਾਰਾ ਆਈ ਜਾਏ, ਹੂੰ
ਕਿੱਥੇ ਵੀ ਜਾਣਾ, ਕਿਸੇ ਵੀ ਪਲੇਸ ਤੇ ਜਾਣਾ, ਕਿਸੇ ਸਥਾਨ ਤੇ। ਹਾ, ਹੋਰ ਦੱਸੋ ਜੀ।
ਹਾਂ-ਹਾਂ, ਬਸ ਵਧੀਆ- ਵਧੀਆ। ਹਾਂਜੀ, ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਬੋਹਤ ਵਧੀਆ ਲੱਗ ਤੁਹਾਡੇ ਨਾਲ ਗੱਲ ਕਰਕੇ ਠੀਕ ਏ ਜੀ।
ਮੈਨੂ ਵੀ ਬੋਹਤ ਅੱਛਾ ਲੱਗਿਆ ਜੀ, ਧੰਨਵਾਦ ਜੀ ਧੰਨਵਾਦ।